ਹੈਲੋ ਹੈਲੋ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
ਹੋਰ ਠੀਕ ਹੋ
ਹਾਂਜੀ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ ਹਾਂਜੀ ਬਸ ਕੁਛ ਨਹੀਂ ਬ੍ਰੇਕਫਾਸਟ ਕੀਤਾ, ਤੁਸੀਂ
ਅੱਛਾ ਜੀ, ਬਸ ਦੁਪਹਿਰ ਦੀ ਮੇਰੀ ਤਿਆਰੀ ਹੋ ਰਹੀ ਹੈ
ਅੱਛਾ ਅੱਛਾ ਠੀਕ ਹੈ ਹੋਰ
ਬਸ ਵਧੀਆ ਜੀ ਹਾਂਜੀ ਸਭ ਠੀਕ ਹੈ
ਅੱ ਹੋਰ ਸੁਣਾਓ, ਅੱਛਾ ਤੁਸੀਂ ਕੀ ਕਹਿੰਦੇ ਨੇ, ਆਪਣੇ ਪੈਸੇ ਕਿਵੇਂ ਸੇਵ ਕਰਦੇ ਹੋ
ਤੇ ਇਹ ਦੇਖੋ ਇਸ ਟਾਈਮ ਤੇ ਹੁੰਦੇ ਹੀ ਨੀ, ਪਹਿਲੀ ਗੱਲ ਤੇ
ਹਾਂਜੀ
ਠੀਕ ਹੈ ਨਾ, ਕਿਉਂਕਿ ਤੁਹਾਨੂੰ ਪਤਾ ਮਹਿੰਗਾਈਆਂ ਇੰਨੀਆਂ ਨੇ ਕਿਧਰੇ ਵੀ ਜਾਓਗੇ ਬਾਜ਼ਾਰ ਮਾਰਕੀਟ, ਕੁਛ ਵੀ ਲੈਣ ਅਗਰ ਪੰਜ ਸੌ ਹਜ਼ਾਰ ਤੁਸੀਂ ਲੈ ਜਾੋਗੇ ਹਵਾ ਨੀ ਆਉਂਦੀ ਜੀ, ਕਿਥੇ ਗਏ ਜੀ ਲੱਗ ਜਾਂਦੇ ਨੇ, ਸਬਜ਼ੀਆਂ ਦੇ ਵੀ ਰੇਟ ਦੇਖੋਗੇ ਹੁਣ ਕਿੰਨੇ ਮਹਿੰਗੇ ਹੋ ਗਈਆਂ, ਕੁਛ
ਦ ਨਾ ਪੰਜ ਸੌ, ਉਸ ਤੋਂ ਵੱਧ ਲੱਗ ਜਾਂਦੇ ਨੇ
ਹਾਂ ਬਿਲਕੁਲ ਜੀ ਬਿਲਕੁਲ ਬੰਦਾ ਕਹਿ ਲ ਜੋੜ ਲਵਾਂ ਨਹੀਂ ਜੁੜਦੇ ਅੱਛਾ ਮੇਰੀ ਤੇ ਇਹ ਵੀ ਸਲਾਹ ਹੈ, ਜੇ ਆਪਾਂ ਕਮੇਟੀਆਂ ਵਗੈਰਾ ਪਾ ਲਈਏ
ਅੱਛਾ ਹਾਂਜੀ ਇਹ ਤਾਂ ਹੈ, ਫਿਰ ਉਹਦੇ ਨਾਲ ਫਿਰ ਵੀ ਜੁੜ ਜਾਂਦੇ ਨੇ
ਬਿਲਕੁਲ ਉਹਦੇ ਨਾਲ ਥੋੜ੍ਹੇ ਸੇਵ ਹੋ ਜਾਂਦੇ ਨੇ, ਕਿਉਂ ਕਿਉਂਕਿ ਸਾਨੂੰ ਥੋੜ੍ਹੀ ਟੈਂਨਸ਼ਨ ਹੁੰਦੀ ਹੈ, ਵੀ ਅਸੀਂ ਜਮਾ ਕਰਵਾਉਣਾ ਹੀ ਕਰਵਾਣੇ ਨੇ
ਹਾਂਜੀ
ਠੀਕ ਹੈ ਨਾ, ਵੀ ਦੇਣੇ ਹੀ ਦੇਣੇ ਨੇ ਉਹਨਾਂ ਨੂੰ ਕਮੇਟੀ ਹਰ ਮਹੀਨੇ ਉਹ ਹੋ ਜਾਂਦਾ ਨਾ, ਇੱਕ ਚਲੋ ਮਨ ਚ ਤਾਂ ਇਸ ਕਰਕੇ ਜੁੜ ਜਾਂਦੇ ਨੇ, ਔ ਜਾਂ ਤੇ ਆਪਾਂ ਜਾਂ ਬੱਚਿਆਂ ਦਾ ਕੋਈ ਨਾ ਖੁਲਵਾ ਲਈਏ
ਹਾਂਜੀ ਹਾਂਜੀ
ਜਿਵੇਂ ਹਰ ਸਾਲ ਦੇ ਸਾਲ ਦਿੰਦੇ ਨ, ਬੀਮਾ ਵਗੈਰਾ ਕਰਵਾਉਂਦੇ ਨ ਉਹਦੇ ਨਾਲ ਵੀ ਥੋੜ੍ਹੀ ਸੇਵਿੰਗ ਹੋ ਜਾਂਦੀ ਹੈ ਜੀ, ਇਹ ਵੀ ਅੱਛੀ ਹੈਗੀ ਹੈ
ਹਾਂਜੀ ਬੱਚਿਆਂ ਦੀ ਬੱਚਿਆਂ ਦੀ ਤੇ ਬਹੁਤ ਜ਼ਰੂਰੀ ਹੈ ਸੇਵਿੰਗ ਕਰਨੀ
ਬਿਲਕੁਲ ਜੀ ਬਿਲਕੁਲ
ਬਹੁਤ ਜ਼ਰੂਰੀ ਐ, ਉਹਨਾਂ ਆਸਤੇ
ਗੁੱਲਕ ਵਗੈਰਾ ਵੀ ਲਗਾ ਲਾਂਗੇ, ਤਾਂ ਵੀ ਬੰਦਾ ਕੋਈ ਕੰਮ ਪੈ ਜਾਂਦਾ ਤੋੜ ਲੈਂਦਾ ਜੀ ਹ ਕਰਲੋ ਠੀਕ ਹੈ ਨਾ, ਉਹ ਮਹਿੰਗਾਈਆਂ ਦੇਖੋ ਸਭ ਤੋਂ ਪਹਿਲੇ ਫੋਨ ਦੇ ਰਿਚਾਰਜ ਕਿੰਨੇ ਮਹਿੰਗੇ ਹੋ ਗਏ ਨੇ ਹੁਣ ਦੇਖੋਗੇ ਤੁਸੀਂ, ਉਹਦੇ ਰੀਚਾਰੱਜ ਵਗੈਰਾ ਕੋਈ ਰਹਿ ਵੀ ਨੀ ਸਕਦਾ। ਹੁਣ ਫ਼ੋਨ ਬੰਦ ਹੋਵੇ ਜਾਂ ਕੁਛ
ਹਾਂਜੀ।
ਉੱਥੇ ਵੀ ਵੇਸਟਿੰਗ ਹੋ ਰਹੀ ਏ, ਸਾਡੇ ਪੈਸਿਆਂ ਦੀ।
ਬਹੁਤ ਵੇਸਟ ਹੋ ਰੇ ਨੇ ਹਾਂਜੀ। ਸਹੀ ਗੱਲ ਐ। ਉਹ ਜ਼ਰੂਰੀ ਏ, ਫ਼ੋਨ ਵੀ ਬਹੁਤ ਜ਼ਰੂਰੀ ਏ। ਕਿਸੇ ਨੂੰ ਕਰਨਾ, ਸੁਣਨਾ, ਕੋਈ ਦੁੱਖ-ਸੁੱਖ ਵਾਸਤੇ ਹਨਾ। ਬੋਤ ਜਰ ਹਾਂਜੀ, ਹਾਂ। ਹੂੰ, ਪੈਸੇ ਸੇਵ ਕਰਨੇ ਬਹੁਤ ਜ਼ਰੂਰੀ ਨੇ। ਅੱਜ ਅੱਜ ਦੇ ਟੈਂਮ ਤੇ ਜਿਹੜੇ
ਹ ਬਿਲਕੁਲ-ਬਿਲਕੁਲ ਜੀ, ਬਿਲਕੁਲ। ਹੁਣ ਤੁਸੀਂ ਦੇਖੋ ਬ ਸਕੂਲਾਂ ਦੀ ਫੀਸਾਂ ਦੇਖਲੋ ਕਿੰਨੀਆਂ-ਕਿੰਨੀਆਂ ਨੇ। ਐਡਮਿਸ਼ਨ ਵੀ ਕਰਾਣ ਜਾਓ ਤੇ ਇਕੱਲਾ ਬੰਦਾ ਨਹੀਂ ਕਰਾ ਸਕਦਾ। ਇੰਨੇ
ਨਹੀਂ ਬਿਲਕੁਲ ਵੀ ਨਹੀਂ, ਹੂ ਹਾਂਜੀ।
ਹੁਣ ਵੀ ਇਹਨੂੰ ਫ਼ੀਸਾਂ ਵੀ ਤੇ ਵੇਖੋ, ਬੁੱਕਸ ਵੀ ਕਿੰਨੀਆਂ ਮਹਿੰਗੀਆਂ ਨੇ।
ਹਾਂਜੀ-ਹਾਂਜੀ।
ਹੁਣ ਟਵੀਸ਼ਨ ਦੀ ਫ਼ੀਸ ਲਗਾਲੋ ਤੁਸੀਂ। ਉਹ ਵੀ ਦੇਖੋ ਇੱਕ-ਇੱਕ ਸਬਜੈਕਟ ਦੇ ਮੈਡਮ ਹਜ਼ਾਰ-ਹਜ਼ਾਰ ਰੁਪਏ ਲੈ ਲੈਂਦੇ ਨੇ। ਇੱਕ ਸਬਜੈਕਟ, ਜਿਵੇ ਵੱਡੀ-ਵੱਡੀ ਕਲਾਸਾਂ ਆ ਜਾਂਦੀਆਂ ਨੇ। ਬੰਦਾ ਇਸ ਟਾਈਮ ਬਹੁਤ ਮੁਸ਼ਕਿਲ ਹੈਗਾ ਜੋੜਨਾ।
ਤੇ ਤੁਸੀਂ ਨਾ, ਡਾਕਖਾਨੇ ਵਿੱਚ ਕਰਾਓ, ਡਾਕਖਾਨੇ 'ਚ ਸੇਵ ਹੁੰਦਾ ਪੈਸਾ। ਆਪਣੇ ਬੱਚਿਆਂ ਦੇ ਨਾਮ ਤੇ ਨਾ। ਇੱਕ ਵਾਰੀ ਤੁਸੀਂ ਮਤਲਬ, ਕਹਿੰਦੇ ਨੇ ਸੁੱਟ ਕੇ ਭੁੱਲਜੋ। ਉਹ ਕੁਛ ਟਾਈਮ ਪੀਰੀਅਡ ਹੁੰਦਾ ਐ। ਜਿਹਦੇ ਕਰਕੇ ਦੋ ਅਠਾ, ਬੱਚਾ ਤੁਹਾਡਾ ਜਾਂ ਅਠਾਰਾਂ ਸਾਲ ਦਾ ਜਾਂ ਵੀਹ ਸਾਲ ਦਾ ਹੁੰਦਾ। ਫਿਰ ਇੱਕੋ ਵਾਰੀ ਪੈਸਾ ਮਿਲੇਗਾ, ਹਾਂਜੀ। ਅਸੀਂ ਤੇ ਇੱਦਾਂ ਈ ਕਰਾਂਗੇ, ਕਿ ਪੜ੍ਹਾਈ ਵਾਸਤੇ ਜਾਂ ਕੁਛ ਵਾਸ ਤੇ ਹਨਾ, ਹਾਂ। ਹਾਂਜੀ, ਡਾਕਖ਼ਾਨੇ 'ਚ ਤੇ ਬਹੁਤ ਔਰ, ਬੈਂਕ ਵਗੈਰਾ 'ਚ ਤੇ ਮੁ-ਮੁਸ਼ਕਿਲ ਹੋ ਜਾਂਦਾ। ਕਿਉਂਕਿ ਅੱਜ-ਕੱਲ੍ਹ ਉਹ ਚੱਲੇ ਨੇ ਸਕੈਨਰ। ਉਹ ਕੁਛ ਗਏ-ਗਏ ਉਹਦੇ ਵਿੱਚੋਂ ਪੇਟੀਐੱਮ ਵਿੱਚੋਂ ਕਢਵਾ ਲੇ। ਇਹ ਕਰਵਾ, ਉਹ ਕਰਵਾ, ਜੇ ਉੱਥੇ ਸੁੱਟੋ ਬੰਦਾ, ਹਾਂ। ਉਹ ਉੱਥੇ ਸੁੱਟੋ ਬੰਦਾ ਭੁੱਲਜੇ।
ਨਿਕਾਲ ਨੀ ਸਕਦਾ, ਹਾਂਜੀ। ਇੱਕ ਐਫ-ਡੀ ਵੀ ਦੇਖੋ ਅੱਛੀ ਹੈਗੀ ਏ, ਦੇਖੀ ਜਾਏ 'ਤੇ। ਹਾਂਜੀ। ਉਹ ਵੀ ਤੁਹਾਡੀੇ ਸੇਵ ਹੋ ਕੇ ਵੱਧ ਕੇ ਚਲੋ ਆਂਣਗੇ। ਉਹ ਵੀ ਇੱਕ ਤੁਹਾਨੂੰ ਵਧੀਆ ਹੈਗਾ।
ਹਾਂਜੀ। ਉਹ ਵੀ
ਡਾਕਖਾਨੇ ਦਾ ਕੀ ਸਿਸਟਮ ਐ, ਵੈਸੇ ਤੁਹਾਨੂੰ ਪਤਾ। ਹਾਂਜੀ। ਡਾਕਖ਼ਾਨੇ ਦਾ ਕੀ ਸਿਸਟਮ ਐ, ਵੈਸੇ ਤਵਾਨੂੰ ਪਤਾ।
ਡਾਕਖਾਾਨੇ ਦਾ ਸਿਸਟਮ ਏ ਬਈ, ਜਿਵੇਂ ਤੁਸੀਂ ਉਹਦੀ ਟਾਈਮ ਪੀਰੀਅਡ ਲੰਬਾ ਹੁੰਦਾ ਥੋੜ੍ਹਾ।
ਅੱਛਾ ਜੀ।
ਟਾਈਮ ਪੀਰੀਅਡ ਨਾ ਥੋੜ੍ਹਾ ਲੰਬਾ ਹੁੰਦਾ ਉਹਦੇ ਨਾਲ ਨਾ। ਜਿਵੇਂ ਤੁਸੀਂ ਅੱਜ ਪੈਸੇ ਪਾ ਰਹੇ ਓ ਤੇ ਤੇ ਤੁਹਾਨੂੰ ਅਠਾਰਾਂ ਸਾਲ ਬਾਅਦ, ਕੋਈ ਪੰਦਰਾਂ ਸਾਲ ਬਾਅਦ, ਕਢਵਾਂਣ ਦਾ ਕੋਈ ਅਠਾਰਾਂ। ਉਹ ਤੁਹਾਨੂੰ ਜਿਵੇਂ ਤੁਸੀਂ ਲੱਖ ਰੁਪਏ ਦਾ ਕਰਾਇਆ ਐ। ਮੇਰੇ ਖ਼ਿਆਲ ਤੁਹਾਨੂੰ ਟਾਈਮ ਪੈ ਕੇ ਤੁਹਾਨੂੰ ਦੋ-ਢਾਈ ਲੱਖ ਮਿਲੇਗਾ। ਐਵੇਂ ਕੁਛ ਹੈਗਾ ਏ, ਹਾਂਜੀ। ਹੂੰ, ਬੜਾ ਡਾਕਖਾਨੇ ਵਧੀਐ। ਮੇਰੇ ਹਿਸਾਬ ਨਾਲ ਤਾਂ ਮੈਨੂੰ ਇਹੀ ਅੱਛਾ ਲੱਗਿਆ ਐਫ ਡੀਆਂ ਵੀ ਵਧੀਆ ਨੇ ਵੈਸੇ ਐਫ ਡੀਆਂ ਵੀ ਅ ਮਤਲਬ ਕੁਛ ਹੋਣ ਤੇ
ਚਾਰ ਸਾਲ ਦੀ ਹੁੰਦੀ ਐ।
ਹਾਂਜੀ-ਹਾਂਜੀ।
ਫੇਰ ਬੰਦਾ ਨਿਕਾਲ ਸਕਦਾ ਉਹਨੂੰ ਇਹ ਜਿਹੜਾ ਤੁਹਾਡਾ ਦੱਸਿਆ ਨਾ ਇਹ ਤੁਹਾਨੂੰ ਸਹੀ ਲੱਗਿਆ।
ਹਾਂਜੀ, ਇਹ ਤੁਸੀਂ ਟਰਾਈ ਕਰਨਾ ਹਾਂਜੀ ਪੁੱਛਣਾ ਇੱਕ ਵਾਰੀ ਨਾ ਪੂਰੀ ਹਾਂਜੀ-ਹਾਂਜੀ। ਉਹ ਤੁਹਾਡਾ ਮਰਜ਼-ਮਰਜ਼ੀ ਤੁਹਾਡੀ ਵੀ ਤੁਸੀਂ ਕਿੰਨੇ ਜਮ੍ਹਾਂ ਕਰਾਵਾਣੇ ਨੇ।
ਹਾਂਜੀ। ਤੇ ਹਰ ਮਹੀਨੇ ਕਰਾਣਾ ਹੁੰਦਾ ਐ।
ਹਾਂਜੀ। ਕੋਈ ਮਹੀਨੇ ਦਾ ਹੁੰਂਦਾ ਕੋਈ ਸਾਲ ਦਾ ਹੁੰਦਾ ਐ, ਕਿ ਤੁਸੀਂ ਸਾਲ ਵਿੱਚ ਇਕੱਠੇ ਬਰਨੇ ਨੇ ਉਹ ਤੁਹਾਡੇ ਉੱਤੇ ਹੈਗਾ, ਤੁਸੀਂ ਤੁਹਾਡੇ ਉੱਤੇ ਡਿਪੈਂਡ ਐ, ਤੁਸੀਂ ਕਿੰਨੇ ਕ ਆਪਣੇ ਪੈਸੇ ਕਿੰਨੇ ਜਮ੍ਹਾਂ ਕਰਾ ਸਕਦੇ ਓ, ਹੁਣ ਐਫ ਡੀਆਂ ਹੁੰਦੀਆਂ ਨੇ ਕੋਈ ਮਹੀਨੇ ਦੀ ਭਰਦਾ ਐ ਹਨਾ। ਔਰ ਅਸੀਂ ਲੋਕ ਹਾਂ ਅਸੀਂ ਇਕੱਠੀ ਭਰ ਦਿੰਦੇ ਆ। ਜਿਵੇਂ ਇੱਕ ਸਾਹ ਇੱਕ ਲੱਖ ਰੁਪਏ ਭਰਿਆ ਨਾ ਸਾਨੂੰ ਤੇ ਹੁਣ ਚਾਰ ਸਾਲਾਂ ਬਾਅਦ ਸਾਨੂੰ ਢਾਈ ਲੱਖ ਆਏਗਾ, ਇਹ ਵੀ ਹੁੰਦੀਆਂ ਨੇ। ਹਾਂਜੀ, ਹੁਣ ਕੋਈ ਇੰਸਟੋਲਮੈਂਟ ਤਾਂ ਦਿੰਦਾ ਕਿਸ਼ਤਾਂ ਕਰਕੇ ਮਹੀਨੇ-ਮਹੀਨੇ ਕਈ ਇਕ ਕੱਠੇ ਭਰ ਦਿੰਦੇ ਨੇ ਹਨਾ। ਹਾਂ ਪਰ ਵਧੀਆ ਪੈਸੇ ਐਵੇਂ ਹੀ ਸੇਵ ਹੋਣੇ ਨੇ, ਤੇ ਰੀ ਕਮੇਟੀ- ਕਮੇਟੀ ਤੁਸੀਂ ਪਾਓਗੇ ਫੇਰ ਉਹ ਘਰ ਆਏਗੀ, ਫਿਰ ਲੱਗ ਜਾਏਗੀ।
ਹਾਂਜੀ ਇਹ ਤੇ ਹੈ ਜੀ, ਬਿਲਕੁਲੀ-ਬਿਲਕੁਲ ਹਾਂ ਕਿੰਨੀ ਵੀਹ ਹੋਣਗੀਆਂ। ਵੀਹ ਮਹੀਨੇ ਰੁਕੇ ਕੇ ਫੇਰ ਬੰਦਾ ਕਹਿੰਦਾ ਜੀ, ਇਹ ਚੀਜ਼ ਲੈ ਲਈਏ ਉਹ ਲੈ ਲਈਏ, ਜੇ ਆ ਗਏ ਨੇ ਪੈਸੇ ਕੋਲ
ਜੇ ਪਹਿਲੇ ਖਾ ਲਈ ਅਸੀਂ ਕਮੇਟੀ ਲੈ ਕੇ ਫਿਰ ਭਰਨੀ ਔਖੀ ਹੋ ਜਾਂਦੀ ਏ।
ਬਿਲਕੁਲ ਜੀ ਬਿਲਕੁਲ, ਸਗੋਂ ਫਿਰ ਜ਼ਿਆਦਾ ਲੱਗਦਾ ਦੇਣਾ।
ਜ਼ਿਆਦਾ ਹਾਂ ਬੜਾ ਔਖਾ ਲੱਗ ਜਾਂਦਾ ਐ, ਅ ਮੈਂ ਜ਼ਿਆਦਾ ਮ ਮਤਲਬ ਕਮੇਟੀ ਉੱਤੇ ਜ਼ਿਆਦਾ ਉਹ ਈ ਕਰਦੀ ਕਮੇਟੀ ਬੋਤ ਪਾਂਂਦੇ ਨਈ ਅਸੀਂ ਕਮੇਟੀ ਨਾ ਕਮੇਟੀ ਨੀ ਪਾਂਦੇ, ਐ ਹੀ ਠੀਕ ਐ, ਐੱਲ ਆਈ ਸੀ ਦੇ ਬੀਮੇ ਹੋ ਗੇ, ਐਫ ਡੀਆਂ ਹੋਗੀਆਂ, ਬੀਮਾ ਵੀ ਆਂਉਦਾ ਏ।
ਅੱਛਾ ਹਾਂ ਇਹ ਦਾ ਕਰਵਾਇਆ ਦੇਵੇ ਮੇਰੇ ਹਸਬੈਂਡ ਨੇ ਬੱਚਿਆਂ ਦਾ ਦੋਨਾਂ ਦਾ ਈ ਕੁੜੀ ਦਾ ਵੀ ਮੁੰਡੇ ਦਾ ਵੀ ਚਲੋ ਜੇ ਵੱਡੇ ਹੋਣਗੇ ਨਾ ਉਹ ਵੀਹ, ਹਾਂਜੀ-ਹਾਂਜੀ ਵੀਹ- ਪੱਚੀ ਸਾਲ ਦੇ ਫੇਰ ਉਹਨਾਂ ਨੂੰ ਪੜ੍ਹਾਈ ਬੈਸ ਤੇ ਮਿਲਣਗੇ ਅਹਾਂ।
ਡਾਕ ਖਾਨੇ ਦਾ ਵੀ ਐਈ ਸਿਸਟਮ ਰੂਲ ਹੈਗੇ, ਥੋੜ੍ਹੇ ਜਿਹੇ ਚੇਂਜ ਹੋਣਗੇ। ਬਟ ਇਹੀ ਹੈਗੇ ਨੈ ਹਾਂ, ਇਹੀ ਪੈਸੇ ਅਅ ਐ ਇੱਥੇ ਹੀ ਜੁੜਦੇ ਨੇ ਜ਼ਿਆਦਾਤਰ ਨਾ
ਹਾਂਜੀ-ਹਾਂਜੀ ਦੇਖੋ, ਇੱਕ ਤਾਂ ਸਾਨੂੰ ਦੇਖੋ ਵਣਜਾਣੇ ਨੀ ਚਾਈਦੇ ਪੈਸੇ ਅੱਜ ਦੇਖੋਗੇ। ਜਿਵੇਂ ਕਿ ਲੋਕੀ ਇੱਕ ਦੂਜੇ ਨੂੰ ਵੇਖ ਕੇ ਆਪਣਾ ਨੀ ਦੇਖਦੇ, ਵੀ ਸਾਡੇ ਹੱਥ ਚ ਕਿੰਨਾ ਵੇ ਉਹਨੇ ਜਿਹੜੀ ਚੀਜ਼ ਲਈ ਹੈ ਨਾ, ਜਿਹੜੀ ਚੀਜ਼ ਪਾਈਏ, ਉਹ ਰੀਸ ਕਰਕੇ ਨਾ ਆਪਣਾ ਖ਼ਤਮ ਕਰਦੇ ਇਨਕਮ ਜਿਹੜੀ ਵੀ ਰੱਖਣੀ ਹੁੰਦੀ ਜੋੜਨੀ ਹੁੰਦੀ ਹੈ, ਉਹ ਨਈ ਜੋੜ ਪਾਦੇ ਕਿਉਂਕਿ ਉਹ ਉਹਨੂੰ ਵੇਖ-ਵੇਖ ਕੇ ਚੱਲ ਰਿਹਾ ਜੀ, ਮੈਂ ਉਸ ਤੋਂ ਉੱਚਾ ਦੇਖਾਂ ਆਪਣੇ ਤੋਂ ਨੀਵੇਂ ਸਨ। ਅਸੀਂ ਦੇਖੀਏ, ਨਾ ਅਸੀਂ ਕਾਫ਼ੀ ਕੁਛ ਕਰ ਸਕਦੇ ਆ। ਤੇ ਸਾਡੇ ਤੋਂ ਨੀਵੇਂ ਵੀ ਬੈਠੇ ਨੇ, ਅੱਜ ਕਿਸੇ ਨੇ ਘਰ ਲਈ ਏ ਤੇ ਅਗਲਾ ਕਹਿੰਦਾ ਜੀ ਨਈ ਜੀ ਮੈਂ ਲੋਨ ਲੈ ਕੇ ਲੈ ਲਾਂਗਾ ਜੀ, ਮੈ ਇਹਨੇ ਲਈਏ ਮੈਂ ਵੀ ਲਾਗਾ। ਉਹ ਕਰਜ਼ਿਆਂ ਚ ਵੀ ਡੁੱਬ ਜਾਂਦੇ ਨੇ ਫੇਰ
ਹਾਂ ਨਈ-ਨਈ ਇਹ ਅਸੀਂ ਤਾਂ ਕਰਜ਼ੇ ਤੇ ਕੋਈ ਚੀਜ਼ ਮੈਂ ਤੇ ਫ਼ੋਨ ਤੱਕ ਵੀ ਨੀ ਲੈਂਦੀ। ਅਸੀਂ ਤਾਂ ਐਵੇਂ ਕਰਨੇ ਆ ਕਰਜ਼ੇ ਤੇ ਫੋਨ ਤੱਕ ਵੀ ਨੀ ਲੈਂਦੇ ਹੈਗੇ। ਜੋ ਲੈਣਾ ਨਗਦ ਲਓ, ਅਸੀਂ ਕਿਉਂ ਆਪਾਂ ਕਿਉਂ ਦੇਈਏ, ਦੋ ਹਜ਼ਾਰ ਰੁਪਏ ਫਾਲਤੂ ਹਨਾ ਦੋ ਹਜ਼ਾਰ ਮੈਨੂੰ ਉਹ ਨੀ ਆਏਗਾ, ਰੁਕ ਜੋ ਥੋੜੇ ਦਿਨ ਰੁਕ ਜਾਓ, ਪੈਸੇ ਇਕੱਠੇ ਕਰਕੇ ਨਕਦ ਲੇ ਲੋ ਹੂੰ ਅਸੀਂ ਤਾਂ ਬੜਾ, ਕਿਉਂ ਅੱਗੇ ਬੱਚੇ ਨੇ ਪੜ੍ਹਾਈਆਂ ਨੇ ਬੋਤ ਖਰਚੇ ਨੇ, ਅੱਜ ਕੱਲ ਬੰਦਾ ਕਹਿੰਦਾ ਕਿ, ਅਸੀਂ ਅੱਛੇ ਸਕੂਲ ਪਾਈਏ ਹਨਾ। ਅੱਛੀ ਪੜ੍ਹਾਈ ਕਰੀਏ ਹਨਾ। ਹਾਂਜੀ-ਹਾਂਜੀ ਪੇਰੈਂਟਸ ਇਹੀ ਸੋਚਦੇ ਨੇ, ਜੇ ਅਸੀਂ ਖੁੱਦ ਉਹਨੂੰ ਬਚਾਵਾਂਗੇ ਤਾਂਹੀ ਤੇ। ਪਾਵਾਂਗੇ।
ਹਾਂਜੀ-ਹਾਂਜੀ, ਇਹ ਤੇ ਹੈ।
ਹਾਂ, ਉਹ ਸੇਵ ਤਾਂ ਅਸੀਂ ਕਰਨੇ ਨੇ ਨਾ, ਹਾਂਜੀ ਬਿਲਕੁਲ
ਜਿੱਥੇ ਸਾਨੂੰ ਚੀਜ਼ ਲੋੜ ਐ।
ਹਾਂ, ਹਾਂਜੀ ਬਹੁਤ ਨੀਡ ਏ, ਹੂੰ ਹਾਂਜੀ। ਹਾਂਜੀ, ਬਹੁਤ ਬੜੀ ਜ਼ਰੂਰਤ ਏ ਹਾਂਜੀ। ਬਈ ਮੇਰੇ ਹੁਣ ਗੁਜ਼ਾਰਾ ਨੀ ਇਹਦੇ ਬਿਨਾਂ ਹਨਾ ਫੇਰ ਤੇ ਬੰਦਾ ਲੈ ਲੇ, ਹਾਂ ਹਾਂ ਜਦ ਵੀ ਇਹ ਹੈਗਾ ਫਿਰ ਤੇ ਕੋਈ ਫਾਇਦਾ ਈ ਨੀ ਐ, ਹਾਂਜੀ ਫਜ਼ੂਲ ਦੇ ਖਰਚੇ ਹਾਂ ਮਹਿੰਗਾਈਆਂ ਵੇਖ ਲਓ। ਰੋਟੀ ਪਾ ਅੱਜ ਕੱਲ੍ਹ ਐਡੀ ਮਹਿੰਗਾ ਸਭ ਕੁਛ ਮਹਿੰਗਾਈ ਹੋਈ ਜਾਂਦੀ।
ਬਿਲਕੁਲ ਉਹ ਜਿਹੜੇ ਬਾਰ ਦੇ ਖਾਣੇ ਉਹ ਵੀ ਸਾਰਾ ਉਜਾੜਾ ਜੀ ਪੈਸਿਆਂ ਦਾ।
ਜਾੜਾ ਸਰੀਰ ਦਾ ਜਾੜਾ, ਸਰੀਰ ਵੀ ਖ਼ਤਮ ਐ ਖਾ ਖਾ ਕੇ।
ਐ ਤੇ ਹੈ ਜੀ।
ਘੱਟ ਈ ਬਾਰ ਦਾ ਤੇ ਘੱਟ ਈ ਖਾਓ ਅਸੀਂ ਤਾਂ ਬਹੁਤ ਘੱਟ ਅਸੀਂ ਤਾਂ ਇਹ ਚੀਜ਼ਾਂ ਨੂੰ ਬਹੁਤ ਕਿਉਂ, ਬਿਮਾਰ ਅਸੀਂ ਖਾਵਾਂਗੇ ਅਸੀਂ ਬੱਚਿਆਂ ਨੂੰ ਕਿੱਥੇ ਰੋਕਾਂਗੇ।
ਦੇਖੋ, ਬਿਮਾਰ ਹੋਣਾ ਫੇਰ ਡਾਕਟਰਾਂ ਕੋਲ ਭੱਜੋ ਜੀ ਉਹੀ ਪੈਸੇ ਫੇਰ ਥੇ ਹਾਂਜੀ ਬਿਲਕੁਲ ਜੀ ਬਿਲਕੁਲ, ਹਾਂਜੀ ਅੱਜ-ਕੱਲ੍ਹ ਦੇਖਾਂਗੇ ਡਾਕਟਰਾਂ ਦੀ ਵੀ ਫੀਸ ਕਿੰਨੀ ਵੱਧ ਗਈ ਐ।
ਬਹੁਤ ਜ਼ਿਆਦਾ ਜੇ ਅਸੀਂ ਖੁਦ ਦਿਖਾ ਰਹੇ ਹਾਂ ਅਸੀਂ ਬੱਚਿਆਂ ਨੂੰ ਕਿਵੇਂ ਰੁਕਾਂਗੇ ਹੈ ਨਾ।
ਬਿਲਕੁਲ ਜੀ ਬਿਲਕੁਲ, ਪਹਿਲੇ ਆਪਣੇ ਆਪ ਨੂੰ ਸਾਨੂੰ ਰੋਕਣਾ ਚਾਹੀਦਾ ਜੀ। ਜਿਵੇਂ ਅਸੀਂ ਪੈਸਿਆਂ ਦੀ ਸੇਵਿੰਗ ਕਰਾਂਗੇ ਤੇ ਬੱਚੇ ਵੀ ਕਦਰ ਪਾਣਗੇ ਜਿਵੇ
ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹਨਾਂ ਨੂੰ ਵੀ ਲੱਗੇਗਾ। ਕਿ ਹਾਂ ਇਹਨਾਂ ਨੇ ਕੁਛ ਕੀਤਾ ਐ।
ਹਾਂਜੀ,
ਬੱਚਿਆਂ ਨੂੰ ਵੀ ਲੱਗੇਗਾ, ਅਸੀਂ ਖੁਦ ਈ ਫ਼ੋਨ ਵੇਖਾਂਗੇ ਅਸੀਂ ਖੁਦ ਈ ਖਾਵਾਂਗੇ ਤੇ ਅਸੀਂ ਉਹ ਉਹਨਾਂ ਨੂੰ ਕਿੱਥੇ ਰੋਕਾਂਗੇ ਜੋ ਬਣਾਣਾ ਘਰ ਬਣਾ ਕੇ ਖਾਓ। ਬਜ਼ਾਰ ਵਿੱਚ ਮਿਹਨਤ ਐ ਬਸ
ਹਾਂਜੀ ਐ ਤੇ ਥੋੜ੍ਹੀ ਜਿਹੀ ਬਹੁਤੀ ਕਰਨੀ ਪਏਗੀ ਜੀ ਬਾਕੀ ਹੈਗਾ ਚਲੋ ਸਮਾਨ ਵੀ ਤੁਹਾਨੂੰ ਖੁੱਲਾ ਬਣ ਜਾਂਦਾ ਸਾਫ਼ ਸਫ਼ਾਈ ਦਾ ਬਣੇਗਾ।
ਹਾਂਜੀ ਬਿਲਕੁਲ ਘਰ 'ਤੇ ਤੁਸੀਂ ਦੋ ਸੌ ਦੀ ਚੀਜ਼ ਬਣਾਓ ਤੇ ਕਿੰਨੇ ਸਾਰਾ ਪਰਿਵਾਰ ਖਾ ਲੈਂਦਾ।
ਪੂਰਾ ਪਰਿਵਾਰ ਹਾਂਜੀ ਬਿਲਕੁਲ, ਬਿਲਕੁਲ ਜੀ ਬਾਰ ਤੁਸੀਂ ਕਈ ਹਾਂਜੀ। ਰੋਟੀ ਖਾਣ ਵੀ ਚਲੇ ਜਾਣਾ ਬਾਹਰ ਤੇ ਹਜ਼ਾਰ ਰੁਪਇਆ ਲੱਗ ਜਾਂਦਾ। ਫੈਮਲੀ ਸਮੇਤ, ਅੱਛਾ ਘਰ ਬੰਦਾ ਦਾਲ, ਰੋਟੀ ਅੱਛਾ ਸੋਹਣੀ ਖਾ ਲੈਂਦਾ ਵੇ, ਕੋਈ ਡੇਢ ਦੋ ਸੌ ਰੁਪਇਆ ਖ਼ਰਚਾ ਆਉਂਦਾ ਵੇ, ਪਨੀਰ ਵੀ ਬਣਾ ਲੋ ਤੁਸੀਂ ਵਧੀਆ ਜਿਹਾ
ਹੋਰ ਦਾਲ ਵੀ ਬਣਾ ਦੋ, ਸਾਰਾ ਕੁਛ ਰਾਸ਼ਨ ਇਕੱਠਾ ਆਇਆ ਹੁੰਦਾ ਉਹਦੇ ਵਿੱਚ ਹੀ ਬਣ ਜਾਂਦਾ ਐ। ਖਾਣੀ ਤੇ ਹੁੰਦੀ ਰੋਟੀ ਆਪਾਂ ਥੋੜ੍ਹੀ ਮਿਹਨਤ ਜ਼ਰੂਰ ਲੱਗਦੀ, ਹੂੰ, ਮਤਲਬ ਬਚਾਣਾ ਚਾਹੀਦਾ ਪੈਸਾ, ਜਿਹੋ ਜਿਹਾ ਟਾਈਮ ਐ ਨਾ ਅੱਜ ਦਾ, ਬੱਚਿਆਂ ਵਾਸ ਤੇ ਸੇਵ ਕਰਨਾ ਬਹੁਤ ਜ਼ਰੂਰੀ ਐ।
ਬਿਲਕੁਲ, ਮੈਂ ਤੇ ਇਹੀ ਕਹਾਂਗੀ ਚਲੋ ਥੋੜਾ ਆਪਣਾ ਸੇਵ ਤਾਂ ਹੀ ਕਰਾਂਗੇ ਜੇ ਥੋੜ੍ਹਾ ਆਪਾਂ ਖ਼ਰਚੇ ਘਟਾਵਾਂਗੇ।
ਹਾਂਜੀ ਹਾਂਜੀ।
ਫਾਲਤੂ ਦੇ ਕੰਮਾਂ ਕਾਰਾਂ
ਹਾਂ ਉਹੀ ਤੇ ਕਹਿ ਰਿਹਾ ਘੱਟਦਾ ਹੀ ਨੀ ਘੱਟਦਾ ਹੀ ਨੀ ਪੰਜ ਸੌ ਬਚਾ ਕੇ ਰੱਖਾਂਗੇ ਨਾ ਕਿ ਇਹ ਇਹਦਾ ਅਸੀਂ ਕੁਛ ਨੀ ਕਰਨਾ ਇਹਨੂੰ ਹੁਣ ਜੋੜਨਾ ਅੱਜ ਤੋਂ। ਉਹ ਡਬਲ ਉੱਥੇ ਜਾ ਕੇ ਡਬਲ ਲੱਗ ਜਾਂਦੇ ਨੇ, ਉਹ ਵੀ ਨਿਕਲ ਜਾਂਦੇ ਨੇ ਹੱਥਾਂ ਦੇ ਵਿੱਚੋਂ।
ਏਦਾਂ ਹੀ ਹੁੰਦਾ।
ਹੂੰ ਏਦਾਂ ਹੀ ਹੁੰਦਾ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਐ ਓਕੇ। ਸਸ ਸੀ ਕਾਲ।
ਹ